ਹੈਲੋ। ਸਤਿ ਸ਼੍ਰੀ ਅਕਾਲ। ਕੀ ਕਰਦੇ ਸੀ? ਵਧੀਆ ਅੱਛਾ, ਨਹਾ ਲੋ ਚਲੋ ਫੇਰ। ਕੋਈ ਨਾ ਕੋਈ
ਨਹੀਂ ਕਰ ਲੈ ਗੱਲ, ਕੋਈ ਗੱਲ ਨੀ।
ਅੱਛਾ-ਅੱਛਾ ਹੋਰ ਹੂੰ, ਯਾਰ ਇਹਦੇ ਚੋਂ ਟਾਸਕ ਦੁਬਾਰਾ-ਦੁਬਾਰਾ ਆਈ ਜਾ ਰਹੇ ਨੇ
ਹਾਂ। ਮੈਂ ਮੈਨੂੰ ਵੀ ਕੱਲ ਦਾ ਅਲਟੀਮੇਟਮ ਆ ਗਿਆ।
ਤਾਂ ਫਾਈਵ ਹੋਰ ਆ ਗਏ। ਹੂੰ ਹਾਂ, ਮੈਨੂੰ ਵੀ ਸੰਡੇ ਤੱਕ ਕੰਪਲੀਟ ਕਰਨੇ ਨੇ। ਹੂੰ। ਮੇਰੀ ਵੀ ਨੀ ਆਈ ਹਲੇ ਤੱਕ, ਬਸ ਦੋ ਰੁਪਏ ਹੀ ਆਏ ਸੀ।
ਮੈਨੇ ਵੀ ਦੋ ਰੁਪਏ, ਮੈਂ ਫੇਰ ਦੁਬਾਰਾ ਅਕਾਊਂਟ ਉਹ ਕੀਤਾ ਨਾ ਫੇਰ ਮੇਰੇ ਦੋ ਰੁਪਏ ਹੋਰ ਆਏ, ਹੁਣ ਮੇਰੇ ਅਕਾਊਂਟ ਚ ਚਾਰ ਰੁਪਏ
ਮੈਨੇ ਵੀ ਏਹੀ ਕੀ ਮੈਂ ਵੀ ਏਹੀ ਕੀਤਾ ਸੀ, ਮੇਰੇ ਫੇਰ ਦੁਬਾਰਾ ਚਾਰ ਰੁਪਏ ਹੋ ਗਿਆ। ਹੂੰ ਪਰ ਤਨੂੰ ਔਰ ਦਿਵਿਆ ਦੇ ਤਾਂ ਇਕਦਮ ਆ ਗੇ।
ਅੱਛਾ।
ਹੂੰ
ਯਾਰ ਤਨੂੰ ਦਾ ਆਇਆ ਸੀ ਮੈਸਜ਼, ਮੈਨੂੰ ਰਾਤ ਨੂੰ
ਹੈਂ।
ਪੁੱਛਦੀ ਸੀ ਉਹ, ਮੈਸੇਜ ਆਇਆ ਸੀ ਉਹਦਾ, ਸਵੇਰੇ ਆਇਆ ਸੀ ਪਤਾ ਨੀ ਕਦੋਂ ਆਇਆ ਸੀ। ਪੁੱਛਦੀ ਸੀ ਉਹ, ਕਿ ਵੀ ਕਿੰਨੇ ਆ ਗਏ। ਮੈਂ ਕਿਹਾ ਇਹ ਹੀ ਹੈ। ਰਿਪੋਟ ਤਾਂ, ਉਹ ਅੱਡ-ਅੱਡ ਨੰਬਰਾਂ ਤੇ ਕਰ ਰਹੀ ਹੈ ਕੋਲ?
ਨਹੀਂ ਉਹਨੇ ਮੰਮੀ ਦੇ ਫੋਨ ਤੇ, ਦੋ ਫੋਨਾਂ ਚ ਸੇਮ ਆਈ ਡੀ ਬਣਾ ਲਈ
ਅੱਛਾ ਦੋ ਫੋਨਾਂ ਚ
ਹੂੰ। ਮਤਲਬ ਇੱਕ ਮੰਮੀ ਦੇ ਨੰਬਰ ਤੋਂ ਬਣਾਏ ਆ ਅਕਾਊਂਟ ਅਪਣਾ ਹੀ ਪਾਇਆ, ਇੱਕ ਅਪਣੇ ਨੰਬਰ ਤੋਂ ਬਣਾਈ ਆ। ਹੂੰ।
ਠੀਕ ਏ। ਉਹ ਵੀ ਦੂੰਗੀ ਬੇਟੇ ਰੋਟੀ ਤੋਂ ਬਣਾ ਦੋ
ਅਪਣੀ ਆਈ ਡੀ ਪਾ ਕੇ
ਹੈਂ
ਆਪਣਾ ਅਕਾਊਂਟ ਪਾ ਕੇ ਇਹਨਾਂ ਦੇ ਫੋਨ ਚ ਵੀ ਮੈਂ ਬਣਾਉਂਗੀ ਹੁਣ
ਹਾਂ
ਹੂੰ, ਪ੍ਰੱਬ ਨੂੰ ਲਗਾਵਾਂਗੀ ਗੱਲਾਂ ਕਰਨ ਤੇ ਕੱਲ ਤੱਕ ਟਾਸਕ ਕੰਪਲੀਟ ਕਰਨੇ ਤਾਂ ਹੀ ਹੋਣਗੇ।
ਹੈਂ, ਕੀ ਕਹਿ ਰਹੀ ਏ?
ਮੈਂ ਕਿਹਾ, ਜੇ ਕੱਲ ਤੱਕ ਟਾਸਕ ਕੰਪਲੀਟ ਕਰਨੇ ਤਾਂ ਹੀ ਹੋਣਗੇ।
ਹਾਂ।
ਹਮ
ਸਹੀ ਗੱਲ ਆ।
ਇਹ ਤਾਂ ਹਾਂ
ਵੀ ਯਾਰ, ਅੱਜ ਤਿੰਨ ਰਹਿ ਗਈ ਮੇਰੀਆਂ ਤਾਂ ਕੋਲਾਂ ਯਾਰ ਬਸ।
ਹਮ, ਮੈਂ ਸਕੂਲੇ ਆਪਣੀ ਸਹੇਲੀਆਂ ਦੇ ਫੋਨ ਤੋਂ ਕਰਾ ਕੇ ਆਈ ਆਂ ਤਿੰਨ ਸਹੇਲੀਆਂ ਦੇ।
ਅੱਛਾ, ਅੱਛਾ।
ਹਮ।
ਠੀਕ ਐ।
ਮੈਂ ਕਿਹਾ ਮੈਂ ਉਹਨਾਂ ਨੂੰ ਲਿੰਕ ਭੇਜਿਆ ਥਾ ਮੈਂ ਕਿਹਾ ਡਾਊਨਲੋਡ ਕਰਨਾ।
ਹਮ- ਹਮ।
ਹਮਮ
ਠੀਕ ਐ।
ਬਾਕੀ ਦੇਖਦੇ ਆਂ, ਦੀਵਿਆ ਤੇ ਉਹ ਕਹਿ ਰਹੀ ਸੀ ਤਿੰਨ ਚਾਰ ਦੁਕਾਨਾਂ ਤੋਂ ਪੁੱਛਾਂਗੇ ਕਿ ਕਿੰਨੇ ਦਿਨਾਂ ਚ ਹੁੰਦਾ
ਹਾਂ।
ਹਮ
ਪੁੱਛਣਾ ਪੈਣਾ ਯਾਰ।
ਹਮ ਹੋਰ।
ਹੋਰ ਬਸ ਯਾਰ ਰੋਟੀ, ਮੀਂਹ ਥੋੜਾ-ਥੋੜਾ ਆਇਆ ਬਾਲਾ ਨੀ
ਹਾਂ ਇੱਥੇ ਤਾਂ ਬਹੁਤ ਤੇਜ ਆਇਆ ਸੀ।
ਇੱਥੇ ਨੀ ਆਇਆ ਯਾਰ।
ਹਮ। ਪਰ ਆਇਆ ਇੱਕ, ਇੱਕ ਘੰਟਾ
ਅੱਛਾ।
ਬਹੁਤ ਤੇਜ਼ ਪਿਆ ਸੀ।
ਇੱਥੇ ਕੋਈ ਮੀਂਹ ਨੀ
ਹਮ ਸਾਡਾ ਸਕੂਲ ਉੱਥੇ ਪੈਂਦਾ ਨਾ ਖੇਤਾਂ ਵੱਲ, ਉੱਥੇ ਤਾਂ ਪਾਣੀ ਕੱ ਇਕੱਠਾ ਹੋ ਗਿਆ ਸੀ ਇੰਨਾ- ਇੰਨਾ
ਅੱਛਾ।
ਹਮ।
ਪ੍ਰਭ ਕਿੱਥੇ
ਪ੍ਰਭ ਇੱਥੇ ਹੀ ਰੋਟੀ ਖਾਂਦੇ ਪਏ ਨੇ।
ਅੱਛਾ, ਅੱਛਾ।
ਸਕੂਲੇ ਸਵਾ ਦੋ ਛੁੱਟੀ ਹੁੰਦੀ ਐ, ਉਹੀ ਢਾਈ ਵੱਜ ਜਾਂਦੇ ਨੇ ਘਰ ਪਹੁੰਚਦੇ- ਪਹੁੰਚਦੇ ਢਾਈ ਨ ਸੋਰੀ ਢਾਈ ਵਜੇ ਹੀ ਹੁੰਦੀ ਆ।
ਹਮ -ਹਮ।
ਹਮ, ਤਿੰਨ ਵਜੇ ਤੱਕ ਆਓ।
ਠੀਕ ਏ।
ਮੰਡੇ ਤੋਂ ਹੋਰ ਲੇਟ ਹੋਊਗੀ।
ਕਿਉਂ।
ਮੰਡੇ ਤੋਂ ਨਿਆਣੇ ਆ ਜਾਣਗੇ, ਤਾਂ ਫੇਰ ਅਹ। ਟੀਚਰਾਂ ਦੀ ਛੁੱਟੀ ਟੂ ਫੋਟੀ ਟੂ ਤੇ ਹੁੰਦੀ ਹੈ, ਤੇ ਤਿੰਨ ਵਜ ਜਾਂਦੇ ਆਉਦੇ- ਆਉਂਦੇ।
ਹਾਂ।
ਹਮ। ਸਕੂਲ ਟਾਈਮਿੰਗ, ਉਹ ਹੈਗੀ ਆ ਬੜੀ।
ਵਧੀਆ।
ਹਮ।
ਇਹ ਜਵਾਰ ਦੀ ਰੋਟੀ ਬਣਦੀ ਹੀ ਨੀ ਪਈ ਮੇਰੇ ਤੋਂ।
ਜਵਾਰ ਦੀ ਉਹ ਕੌਣ ਖਾਂਦਾ?
ਮੈਂ ਖਾ ਰਹੀ ਹਾਂ, ਯਾਰ ਮੇਰਾ ਵੇਟ ਵਧ ਗਿਆ।
ਜਵਾਰ ਦੀ ਖਾਣੀ ਪੈਂਦੀ ਹੈ ਉਹਦੇ ਨਾਲ ਫ਼ਰਕ ਪੈਂਦਾ।
ਹਾਂ, ਬਹੁਤ ਫ਼ਰਕ ਪੈ ਜਾਂਦਾ ਬਹੁਤ।
ਹਮ।
ਹਮ
ਪਹਿਲੇ ਵੀ ਖਾਧੀ ਆ।
ਪਹਿਲੀ ਵਾਰੀ ਖਾਧੀ ਆ।
ਕਿਨੇ ਦੱਸਿਆ ਸੀ?
ਏਟੀ ਸੇਵਨ।
ਨਹੀਂ ਦੱਸਿਆ ਕਿੰਨੇ ਸੀ? ਜਵਾਰ ਦੀ ਰੋਟੀ ਖਾਣ ਵਾਸਤੇ ਹਮ। ਓਕੇ
ਹਮ
ਕੁਛ, ਐਕਸਰਸਾਈਜ਼ ਵਗੈਰਾ, ਜਿੰਮ ਜੁਆਇਨ ਕਰ ਲੈਣਾ ਸੀ।
ਯਾਰ ਮੈਂ ਐਕਸਰਸਾਈਜ਼ ਘਰੇ ਹੀ ਕਰ ਰਹੀ ਹਾਂ ਹੁਣ ਨਾ।
ਹਾਂ।
ਹਮ ਇੱਕ ਘੰਟਾ ਸ਼ਾਮ ਨੂੰ ਰੋਜ਼ ਆਪਣਾ ਐਕਸਰਸਾਈਜ਼ ਕਰਦੇ ਹਾਂ।
ਸਹੀ ਆ, ਤੇ ਤੁਹਾਡੇ ਘਰੇ ਨੇੜੇ ਕੋਈ? ਪਾਰਕ ਹੋਊਗਾ ਉੱਥੇ ਵੋਕ ਤੇ ਚਲ ਜਾਇਆ ਕਰੋ ਨਾ।
ਇਹ ਕਹਿੰਦੇ ਕਿ ਥੋੜੇ ਦਿਨ ਨਾ ਤੂੰ ਘਰ ਹੀ ਇ ਰਹਿ ਮਤਲਬ ਇਹਨਾਂ ਦਾ ਇਹ ਲੇਟ ਫਰੀ ਹੋ ਰਹੇ ਨਾ। ਹਾਂ ਬੇਟਾ ਕਾਰ ਚਲਾ ਲਓ ਕਾਰ। ਟੂ ਟੂ ਕਾਰ।
ਸਹੀ ਆ ਜਿੱਦਾਂ ਰੋਟੀ ਬਣਾ ਰਹੀ ਆ ਤਾਂ ਨਹੀਂ ਰੱਖਦੀ ਉਹ। ਬਨਨੀ ਨਹੀਂ ਆਂਦੀ ਹਾਂ। ਅੱਛਾ ਆਉਂਦੀ ਨੀ ਉੱਪਰ ਵੀ। ਉਦਾਂ ਗੱਲਬਾਤ ਹੁੰਦੀ ਹੈ ਕਿ ਬਿਲਕੁਲ ਉਹ ਹੈ।
ਮਤਲਬ ਫਿਰ ਗੱਲ ਹੋ ਗਈ। ਕੋਈ ਮਤਲਬ ਨਹੀਂ ਹਾਂ ਬੇਟਾ।
ਹੋਏ ਤਾਂ।
ਹਾਂ, ਜੇ ਮੈਂ ਥੱਲੇ ਜਾਵਾਂਗੀ ਫੇਰ ਹਮ ਹਮ ਹਮ।
ਕੀ ਬੋਲ ਰਿਹਾ ਇਹ? ਹਮ ਬੋਲਣ ਲੱਗ ਪਿਆ ਇਹ? ਕੀ ਕੀ ਬੋਲ ਲੈਂਦਾ ਹਮ? ਮੰਮਾ ਪਾਪਾ ਗੱਲਾਂ ਵੀ ਕਰਦਾ ਇਹਦੇ ਦੋ ਉਹ ਦੋ। ਅੱਛਾ ਜੀ ਅੱਛਾ ਕ। ਅੱਛਾ ਤੈਨੂੰ ਕਹਿ ਰਿਹਾ ਚੁੱਪ ਹੋ ਜਾ। ਕਹਿ ਰਿਹਾ ਹੋਏਗਾ ਮੇਰੇ ਨਾਲ ਗੱਲ ਕਰ ਚੁਪ।
ਮੇਰੇ ਨਾਲ ਗੱਲ ਕਰਕੇ ਨਾ ਚੁੱਪ।
ਹਮ
ਠੀਕ ਨਾ ਚੀਜ਼ੀ ਦੇ ਦੋ ਹੁਣ ਮੈਂ ਉਹਨੂੰ ਚੀਜ਼ੀ ਦਿੱਤੀ ਸੀ ਨਾ
ਹਾਂ, ਅੱਛਾ ਅੱਛਾ, ਠੀਕ ਹੈ
ਹਾਂ ਯਾਰ ਜੇ ਬੱਚਾ ਬੋਲਣ ਲੱਗ ਜਾਂ ਨਾ ਫਿਰ ਤਾਂ ਮਾਂ ਪਿਓ ਦੀ ਬੋਲ ਬੋਲਤੀ ਬੰਦ ਹੋ ਜਾਂਦੀ ਹੈ, ਹਮ
ਫ਼ਿਰ ਤਾਂ ਜ਼ਿਆਦਾ ਟੂੰ- ਟੂੰ -ਟੂੰ- ਟੂੰ ਹੁਣ ਨਾਨੂੰ ਇਹਨ ਪਹਿਲੇ ਤਾਂ ਛੋਟੇ ਹੁੰਦੇ ਬੋਲਦਾ ਸੀ ਤਾਂ ਅੱਛਾ ਲੱਗਦਾ ਸੀ ਹੁਣ ਤਾਂ ਬਹੁਤ ਘਰ ਜਾਂਦਾ ਜਦ, ਕਹਿੰਦੇ ਇੰਨਾ ਬੋਲਦਾ ਇਹਨਾ ਦਿਮਾਗ ਖਾ ਜਾਂਦਾ
ਹਾਂ ਸਹੀ ਗੱਲ ਹੈ ਯਾਰ, ਜੇ ਬੱਚੇ ਬੋਲਣ ਲੈ ਜਾਂਦੇ ਨਾ ਫਿਰ ਤਾਂ ਐ ਹੁੰਦਾ ਫਿਰ ਚੁੱਪ ਰਹੀ, ਫਿਰ ਤਾਂ ਇਹਨਾਂ ਦੀ ਵਾਰੀ ਹੈ ਹੂੰ
ਇਹ ਤਾਂ ਹੈ ਕੀ ਬਣਾਇਆ ਤੁਸੀਂ ਅੱਜ
ਪਨੀਰ ਦੀ ਭੁਰਜੀ ਬਣਾਈਏ
ਅੱਛਾ
ਤੇ ਜਵਾਰ ਦੀ ਰੋਟੀ
ਠੀਕ ਆ, ਹੂੰ ਉਹ ਤਾਂ ਮ ਮੱਕੀ ਦੀ ਤਰ੍ਹਾਂ ਹਾਰਡ ਨਹੀਂ ਬਣਦੀ ਹੋਣੀ
ਨਹੀਂ ਇਹਨੂੰ ਗਰਮ ਪਾਣੀ ਚ ਕਰਕੇ ਨਾ ਪਹਿਲਾਂ ਆਟਾ ਗੁਣਦੇ ਹਾਂ ਇਹਦਾ, ਗਰਮ ਪਾਣੀ ਚ, ਫੇਰ ਇਹ ਸੋਫਟ ਬਣਦੀ ਆ
ਠੀਕ ਆ
ਹਾਂਜੀ
ਬਣਦੀ ਆਟੇ ਦੀ ਤਰ੍ਹਾਂ ਹੀ ਹੈ ਕਿ ਵਾਈਟ ਰੰਗ ਹੁੰਦਾ ਕਿੱਦਾਂ ਦਾ
ਬਰਾਊਨ ਥੋੜਾ ਆ
ਹੂੰ
ਹੂੰ, ਰਾਤ ਨੂੰ ਫੇਰ ਇੱਕ ਇੱਕ ਰੋਟੀ ਲੈ ਲਈ ਆ ਮੈਂ ਦੀ ਜੋਂਉ ਦੀ ਬਸ, ਹੁਣ ਤਾਂ ਹ ਹੀ ਕੁਝ ਚੱਲ ਰਿਹਾ
ਹਮ
ਜਦੋਂ ਮੇਰੀ ਗਾਇਨੀ ਨੇ ਦੇਖਿਆ ਮੇਰਾ ਵੇਟ
ਹਾਂ ਉਹ ਕੀ ਕਹਿੰਦੇ ਹੈ ਹੂੰ
ਯਾਰ ਪਤਾ ਹੀ ਨਹੀਂ ਲਗਿਆ ਕਦੋਂ ਵਧੀਆ ਯਾਰ
ਹੂੰ ਆਪ ਹੀ ਜਗ੍ਹਾ ਆਪ ਕੇ ਨਾਮ ਦੀ ਰਿਕਮੈਂਡੇਸ਼ਨ ਦੀ
ਤਾਂ ਆਂਟੀ ਬਣਨ ਦੀ ਤਿਆਰੀ ਚਾ ਮੈਂ
ਨਹੀਂ ਇਫੈਕਟ ਪੈਂਦਾ ਬਹੁਤ, ਬੋਡੀ ਦੇ ਉੱਪ ਪਰ ਥਕਾਵਟ, ਇਸ ਚੀਜ਼ ਦਾ ਬਹੁਤ ਫ਼ਰਕ ਪੈਂਦਾ ਵੀਕਨਸ ਜਿਹੀ ਫੀਲ ਹੁੰਦੀ ਆ ਹੂੰ, ਵੇਟ ਕੇ ਨਾਲ ਹੀ ਸਾਰੇ ਉਹਨੇ
ਹਾਂ ਫਿਰ ਡਾਕਟਰ ਇਹ ਕਹਿੰਦੀ, ਕਹਿੰਦੀ ਵੀ ਜਦੋ ਉਹ ਆਪਣਾ ਵੇਟ ਲੂਜ
ਹਾਂ ਹਾਂ ਹੋ ਸਕਦਾ, ਪਰ ਉਹ ਮੈਂ ਉਹ ਕਹਿ ਬੀ ਵੀ ਥਕਾਵਟ ਬਹੁਤ ਪ੍ਰੋਬਲਮ ਹੁੰਦੀ ਹੈ ਕਿ ਪਤਾ ਉਹਦੇ ਨਾਲ ਨਵਸ ਕੋਈ ਦੱਬ ਗਈ ਹੋਏ ਤਾਂ ਠੀਕ ਹੋਜੂ
ਹੂੰ- ਹੂੰ, ਤੇ ਕਣਕ ਦੀ ਰੋਟੀ ਖਾਣ ਨਾਲੋਂ ਨਾ ਸ਼ੂਗਰ ਵੀ ਵੱਧਦਾ
ਹ ਸ਼ੂਗਰ ਵਾਸਤੇ ਤਾਂ ਮੈਂ ਸੁਣਿਆ ਸੀ ਇਹਦਾ ਨਹੀਂ ਇਹਦਾ ਨੀ ਸੁਣਿਆ ਕਿ ਵੇਟ ਲੋਸ ਵਾਸਤੇ ਵੀ ਹੈ ਕਿਉਂਕਿ ਸਾਡੇ ਨੇਬਰ ਚ ਰਹਿੰਦੇ ਨੇ ਇੱਕ ਇਹਨਾਂ ਦੇ ਫਰੈਂਡ ਨੇ ਉਹਨਾਂ ਨੂੰ ਸ਼ੂਗਰ ਹੋ ਗਈ ਵੈਸੇ ਦਵਾਈ ਤਾਂ ਨਹੀ ਖਾਂਧੀ ਪਰ ਉਹ ਕੀਦੀ ਰੋਟੀ ਖਾਂਦਾ ਭਲਾ ਚਨੇ ਦੀ
ਹਾਂ ਚਨੇ ਦੀ, ਚਨੇ ਦੀ, ਹਾਂ ਮੈਂ ਹੁਣ ਜਵਾਰ ਤੇ ਚਨਾ, ਦੋਨੋ ਨੂੰ ਮਿਕਸ ਕਰਾ ਕੇ, ਮਤਲਬ ਠੀਕ ਰਹਿੰਦੀ ਹੈ, ਜਉਂ ਦੀ ਤਾਂ ਇੱਕ ਟਾਈਮ ਠੀਕ ਹੈ।
ਹੂ, ਜੋ ਮਿਕਸ ਵੀਟ ਆਤਾ, ਵੋ ਤੋ ਸੇ, ਔ ਦਸ ਸੇਮ ਹੀ ਲੱਗਦਾ, ਏਦਾਂ ਦਾ ਹੀ
ਹਾਂ
ਸਕੂਲੇ ਇੱਕ ਮੈਡਮ ਲੈ ਕੇ ਆਉਂਦੀ ਸੀ ਨਾ, ਤਾਂ ਅਸੀਂ ਵੀ ਖਾ ਕੇ ਵੇਖੀ ਏ
ਹੂੰ ਹੂੰ
ਵੈਸੇ ਇਹ ਹੁੰਦਾ, ਜੇ ਜਿੱਦਾਂ ਉਹ ਸੋਫਟ ਜ ਤੇ ਬਣਦੇਯਾ ਫੁੱਲ ਜਾਂਦੀ ਐ, ਥੋੜ੍ਹੀ ਹਾਰਡ ਜੀ ਲੱਗਦੀ ਆ, ਹੂੰ ਹਾਂ ਸਹੀ ਆ, ਤੈਨੂੰ ਪਤਾ ਖ਼ੁਸ਼ੀ ਹੈ ਹੋਸਪਿਟਲ ਐਡਮਿਟ ਹੋਏ ਸੀ। ਖੁਸ਼ੀ ਕਹਿੰਦੇ ਉਹ ਨਾ ਰਾਤੀ ਰੋਟੀ ਖਾ ਕੇ, ਜਿੱਦਾਂ ਉਹਦਾ ਪੰਜਵਾਂ ਮਹੀਨਾ ਹੈਗਾ।
ਅੱਛਾ।
ਰੋਟੀ ਖਾ ਕੇ ਛੱਤੇ ਚੜ ਜਾਂਦੀ ਹੁੰਦੀ, ਸੈਰ ਕਰਨ ਵਾਸਤੇ
ਹਾਂ, ਹਾਂ
ਹੂ, ਤਾਂ ਫਿਰ ਉਹਦਾ, ਜ਼ਿਆਦਾ ਦਿੱਕਤ ਹੋ ਗਈ ਸੀ। ਹੁ ਹਾਂ ਤੈਨੂੰ ਨੀ ਪਤਾ
ਯਾਰ ਮੈਨੂੰ, ਮੈਂ ਗੱਲ ਹੀ ਨੀ ਕਰਦੀ।
ਹੂ, ਗਲ ਤਾਂ ਮੇਰੀ ਵੀ ਨੀ ਹੋਈ, ਉਹਨੇ ਹੀ ਦੱਸਿਆ ਸੀ। ਹੂ, ਚਲ ਜੇ ਉਹੁਨੇ ਆਪ ਨਹੀ ਦੱਸਿਆ, ਤੇ ਉਹ ਤੂੰ ਪੁੱਛੀ ਨਾ ਉਹ ਪੁੱਛਣ ਗੇ, ਜਦੋਂ ਆਪ ਦੱਸਣਗੇ ਫੇਰ ਠੀਕ ਹੋਊਗਾ।
ਹਾਂ ਅਸੀਂ ਮੈਂ ਨੀ ਪੁੱਛਦੀ ਯਾਰਾ, ਮੇਰਾ ਮੇਰਾ ਇਹ ਹੈ ਹੀ ਨੀ ਯਾਰ, ਸੱਚੀ ਗੱਲ ਦੱਸੁ ਮੈਂ ਮੈਂ ਪੁੱਛਦੀ ਹੀ ਨੀ ਕਿਸੇ ਨੂੰ ਵੀ, ਜਿਨੂੰ ਪੁਛੋ ਆਪਦਾ ਵੇਖ ਨਾ, ਉਹ ਵਧੀਆ।
ਏ ਤਾ ਹੈ ਈ ਨਹੀਂ ਜੇ ਆਪ ਦੱਸੇਗੀ ਤਾਂ ਠੀਕ ਹੈ, ਮੇਰੀ ਵੀ ਨੀ ਗੱਲ ਹੋਈ। ਕੰਨੂੰ ਦੀ ਗੱਲ ਹੋਈ ਹੋਣੀ ਨਾ ਕੰਨੂੰ ਨਾਲ ਕੀਤੀ ਸੀ ਉਹਨੇ ਕਾਰਯ ਐਪ ਤੇ, ਤਾਂ ਦੱਸ ਰਹੀ ਸੀ। ਕਿਸ ਨੇ ਮਾਰਾ ਹੈ, ਤਾ ਰੁਮਾਲ ਲੈਨਾ ਥਾ ਹੁ ਚਲੋ ਟੈਨ ਮਿੰਟ ਹੋ ਗਏ ਨਾ ਕੱਟ
ਹਾਂ ਹੋ ਗਏ ਹੁਣੇ, ਮੈਂ ਤਾਂ ਲੱਗੀ ਆਂ ਇੱਕ ਮਿੰਟ, ਹਾਂ ਹੋ ਗਏ।
ਔ ਕੇ, ਹਾਂ ਠੀਕ।